ਹੈਲੋ, ਹੈਲੋ ਹਾਂਜੀ, 'ਸਤਿ ਸ੍ਰੀ ਅਕਾਲ 'ਸਤਿ ਸ੍ਰੀ ਅਕਾਲ ਜੀ। ਹਾਂ, ਕੀ ਹਾਲ ਚਾਲ ਆਂ, ਠੀਕ ਹੈ ਜੀ ਤੂਸੀਂ ਆਪਣਾ ਸੁਣਾਓ। ਬਸ, ਰੋਟੀ ਖਾਦੀ ਐ ਜੀ ਹੁਣੇ।
ਅੱਛਾ, ਮੈਂ ਬਸ ਉਹੀ ਕਿਆ ਸੋਚਦੀ
ਫਾਈਨ -ਫਾਈਨ। ਬਿਲਕੁਲ। ਤੇ, ਨੁਕਸਾਨ ਤਾਂ ਹੀ, ਐਕਸੀਡੈਂਟ ਦਾਵੀ ਬਚਤ ਕਿਸ ਚੀਜ਼ ਨੂੰ ਚਲਾਉਗੇ ਤਾਂ ਨੁਕਸਾਨ ਵੀ ਹੈ, ਫਾਇਦਾ ਵੀ ਹੈ, ਉਹ ਤਾਂ ਹੈ ਹੀ ਹੈ ਜੀ।
ਉਹ ਤਾਂ ਹੈ, ਹੀ ਹੈ ਮਗਰ
ਉਹ ਤਾਂ ਹੈ ਹੀ, ਹੈ ਮਗਰ ਉਹ ਨਾ ਫਾਇਦਾ ਬਾਤ- ਬਾਤ
ਹੂੰ। ਇਹ ਦੇਖੋ ਕੋਈ ਚੀਜ਼ ਆਪਾਂ ਦੇਖਣੀ ਆਂ, ਲੱਭਣੀ ਪੇਣੀਆਂ
ਆਪਣਾ, ਜਿਵੇਂ ਆਪਾਂ ਨੂੰ ਖਲਾ ਪੈਨਾ ਕਿ ਆਪਾਂ ਬੱਚ ਨੂੰ? ਚੌਕ ਖਾਣਾ ਨੁਕਸਾਨ ਹੇ ਕੇਈ ਸਮਝ ਨੀ ਆਂ ਰਿਆ। ਹਾਂਜੀ ਹਾਂਜੀ ੁ
ਮਗਰ ਇਹ ਨਾ ਜਦੋਂ
ਮਗਰੇਂ ਨਾ ਦ ਪ ਮ
ਕਈ ਵਾਰ ਪਿੰ ਵੀ ਲ ਇੰਟਰਨਲ ਪਤਾ ਦਿਖਣੇ ਕੇ ਨਹੀਂ ਦਿਖਣੇ।
ਨਹੀਂ ਲੱਗਦਾ ਪਤਾ ਦਿਖਣੇ ਕੇ ਨਹੀਂ ਦਿਖਣੇ।
ਇਹੀ ਹੈ ਨਾ ਬਸ ਇਹੀ ਬਸ ਇਹ ਸਮਝ ਨੀ ਆਂਦਾ ਕੀ ਕਰੇ।
ਲੇ ਜੀਂ। ਕੀ ਕਰੇ, ਕੀ ਕਰੇ ਦੇਖੋ ਉਹ ਤਾਂ ਹੈ ਈ ੲੈ ਜੀ ਜੇ ਫਾਇਦਾ ਵੀ ਹੈ, ਨਕਸਾਨ ਵੀ, ਬਾਕੀ ਉਹਨਾਂ ਦੇ ਫੋਨ ਤੇ ਤੁਸੀਂ ਉਹ ਵੀ ਲਾ ਸਕਦੇ ਹੋ ਲੋਕ ਲਾ ਦੇ ਨਾ ਉਹਨਾਂ ਨੂੰ। ਫੇਰ ਫਾਇਦਾ ਤਾਂ ਦੇਖੋ ਹੁਣ ਫਾਇਦਾ ਲੈਣਾ ਹੈ, ਤੇ ਨੁਕਸਾਨ ਵੀ ਕਰਨਾ ਪੈਂਦਾ ਹੀ ਹੈ। ਮ ਨਾ ਲੋਕ ਤਾਂ ਆਪਾਂ ਲਗਾਦੇ?? ਹਮ, ਬਿਲਕੁਲ ਜੀ ਬਿਲਕੁਲ। ਫਾਇਦਾ ਤਾਂ ਹੈ ਈ ਐ ਜੀ, ਕੀ ਲੱਭਣਾ ਹੈ ਤੇ ਬੰਦਾ ਤਾਂ ਨਾਲੋਂ ਨਾਲ ਕੱਢ ਲੈਂਦਾ ਉਸਤੇ ਉਹ ਤਾਂ ਹੈ, ਆਪ ਕੁਛ ਜਿਵੇਂ ਬਣਾਣਾ ਨੀ ਆਂ ਰਿਹਾ ਖਾਂਣਾ, ਪੀਣਾ
ਨਾਨ ਹੋਗਿਆ।
ਹਰ ਚੀਜ਼ਾਂ ਕਰਦੇ ਰਹਿੰਦੇ ਹਾਂਜੀ-ਹਾਂਜੀ, ਉਹੀ ਐ ਨਾ ਕਈ ਤਾਂ ਤੋਂ ਬਾਅਦ ਵੀ ਕਈ ਕੰਟਰੀਆਂ 'ਚ ਹੁੰਦਾ ਆ ਈ ਐ ਜੀ। ਵੀ ਮੈਂ ਨੀ ਹੁੰਦਾ, ਇਸ ਚੀਤੇ ਵੀ ਬੱਚ ਤੇ ਚਲਾ ਨੀ ਸਕਦਾ ਹਾਂ। ਲੇਕ ਹੈ ਨਾ ਸਾਰਾ ਕੁਝ ਓਪਨ ਨੀ, ਚੱਲਦਾ ਨਾ ਉਹਦੇ ਚੱਕਰ ਤਾਂ ਇਹੀ ਹੈ। ਹਾਂਜੀ ਉਹੀ ਹੈ, ਨਾ ਪੇਟ ਦਰਦ ਹੁਣ ਦਾ ਸੀਂਂ। ਠੀਕ ਹੈ ਹੁਣ।
ਨਾ ਦਿਓ ਮੋਬਾਇਲ ਤਾਂ ਹੁੰਦਾ ਰੋਲਾ ਇਸ ਚੀਜ਼ ਦਾ, ਜੇ ਨਾ ਵੀ ਦੇਖ ਇਹ ਵੀ ਹੈ, ਵੀ ਚੱਲ ਬੱਚਾ ਕੰਮ ਕਰਨਾ ਅੱਜ ਕੱਲ ਤਾਂ ਸਾਰੇ ਪਾਸੇ ਪੜਾਈ ਵੀ ਉਸ ਚੀਜ਼ ਤੇ ਐ। ਸਾਰਾ ਕੁਛ, ਉਹ ਤਾ ਹੈ ਈ ਏ। ਜੇ ਨਾ ਦੇਈਏ ਤਾਂ ਹੀ ਹੈ, ਅੱਜ- ਕੱਲ ਸਕੂਲ ਕਾਲਜ ਸਭ ਕੁਛ ਆਪ ਹੀ ਅੱਖੀ ਦੇਖਣਾ ਕਰਵਾਉਂਨੇ ਆ ਕੰਮ। ਹਾਂਜੀ ਉਹ ਤਾਂ ਕੋਈ ਛੁੱਟੀ ਆ ਜੇ। ਔਨਲਾਈਨ ਕਲਾਸ? ਹਾਂਜੀ-ਹਾਂਜੀ, ਬਿਲਕੁਲ ਜੀ ਓ ਨਾ ਇਨਾ ਨੋ ਸਾਲਦੇ ਵਿਚ ਕੇਈ ਹਾਂਜੀ, ਆਈਸਾਈਡ ਦੇ ਕਾਰਨ ਤੋਂ ਹੋਰ ਵੀ ਚੀਜ਼ਾਂ ਤੇ ਬੜਾ ਫ਼ਰਕ ਪੈਂਦਾ ਹੈ ਜੀ। ਬਿਲਕੁਲ ਜੀ ਬਿਲਕੁਲ ਸਈ ਗੱਲ ਐ ਕੀ ਕਰੀਏ ਬੰਦਾ ਨਾ ਦੇ ਤਾਂ ਹੁੰਦਾ ਵੀ ਸਕੂਲ ਵਾਲਿਆਂ ਨੂੰ ਵੀ ਅੱਜ ਕੱਲ੍ਹ ਉਸੀ ਤੇ ਭੇਜਦੇ ਹ ਸਾਰਾ ਕੰਮ। ਗਲਤੀਆਂ ਆਪਣੀਆਂ ਵੀ ਰੋਟੀ ਖਾਣੀ ਆ, ਤਾਂ ਮੋਬਾਇਲ ਦੋ ਹਾ ਗੁਡ ਨਾਈਟ ਪਾਪਾਂ ਪਾਪਾਂ। ਬਿਲਕੁਲ ਜੀ ਬਿਲਕੁਲ, ਕੀ ਕਰੀਏ ਸਾਰੇ ਪਾਸੇ ਹੈ ਜੀ ਸਾਰਿਆਂ ਦੇ ਘਰ ਹੀ ਰੌਲਾ ਐ, ਚੱਲ ਲਿਖ ਕੇ ਦੇਨੀਆ ਸਬ ਦੇ ਘਰ ਈ ਆ।
ਕਈ ਬੱਚੇ ਤਾਂ ਰੋਟੀ ਨੀ ਖਾਨ
ਬਿਲਕੁਲ ਜੀ ਬਿਲਕੁਲ ਉੰਝ ਨਾ ਕਰੀਏ ਤਾਂ ਰੋਲ ਹੈ ਜੇ ਬੰਦਾ ਦੇ ਮ ਫ ਹਾਂਜੀ, ਹਾਂਜੀ। ਬਿਲਕੁਲ ਜੀ ਬਿਲਕੁਲ ਬਾਕੀ ਇਹ ਆ ਵੀ, ਜੇ ਪੜ੍ਹਾਈ ਵੀ ਆ ਜ਼ਰੂਰੀ ਹੈ, ਪੜ੍ਹਾਈ ਵਾਸਤੇ ਵੀ ਦੇਣਾ, ਜੇ ਬੈਨੀਫਿਟ ਵੀ ਹੈ ਹੀ ਹੈ, ਨੁਕਸਾਨ ਵੀ ਹੈ, ਜੇ ਬੰਦਾ ਨਾ ਦੇਵੇ ਹੁਣ ਹਰੇਕ ਦੇ ਘਰ ਵਿੱਚ ਛੇ-ਛੇ, ਪੰਜ-ਪੰਜ, ਛੇ-ਛੇ ਮੋਬਾਇਲ ਹੋ ਗਏ ਇਸੀ ਚੀਜ਼ ਕਰਕੇ। ਹੂੰ ਕੰਮ ਕਰਨਾ ਐ
ਠ
ਹੈਲੋ ਹਾਂਜੀ-ਹਾਂਜੀ, ਗੱਲ ਤਾਂ ਉਹੀ ਐ, ਨਾ ਤਾਂ ਫਿਰ ਮੋਬਾਇਲ ਨਾ ਦਿਓ ਤਾਂ ਵੀ ਹੁਣ ਬਚ ਬੱਚੇ ਦੇ ਚੱਲ ਵੀ ਲੋੜ ਹੈ, ਕਿੱਥੇ ਕੁ ਜਾਣਾ ਆਉਣਾ, ਤਾਂ ਵੀ ਬੱਚੇ ਬੱਚੇ ਨੂੰ ਦੇਣਾ ਪੈ ਜਾਂਦਾ ਮੋਬਾਈਲ ਵਗੈਰਾ ਸਾਰਾ ਕੁਛ। ਹਾਂਜੀ, ਉਹ ਤਾਂ ਹੈ ਹੀ ਆ ਜੇ ਹੁਣ ਬੱਚਾ ਜਾਏ ਕਿੱਥੇ ਹੁਣ ਟਿਊਸ਼ਨ ਤੇ ਹੈ ਤੇ ਟੀਚਰਾਂ ਨਾ ਵੀ ਬੜੀ ਬੈਨੀਫਿਟ ਹੋਏ ਵ, ਉਹਨਾਂ ਨੂੰ ਵੀ ਕੁੱਝ ਕੱਢਨਾ ਨਾਲੋ ਨਾਲ ਅਗਲਾ ਗੂਗਲ ਦੇ ਕੱਢਦਾ ਨਾਲ ਹੀ ਦੇ ਦਿੰਦਾ ਲੋ ਜੀ। ਹਾਂਜੀ ਉਹ ਤਾਂ ਹੈ ਈ ਏ। ਚੈੱਕ ਕਰਲੋ ਜੀ- ਕਰਲੋ ਜੀ ਹਾਂ। ਜੇ ਨਾ ਵੀ ਸਮਝ ਆਉਂਦਾ ਟੀਚਰ ਨੂੰ, ਕੋਲਜ ਸਕੂਲ ਸਭ ਬਸ ਏਹੀ ਕਹਿੰਦੇ, ਨੈੱਟ ਤੇ ਚੈੱਕ ਕਰ ਲੈਣਾ।
ਹਾਂਜੀ
ਹੂ, ਉਹ ਤਾਂ ਹੈ ਈ ਏ। ਇਸਦਾ ਤਾਂ ਦੇਖੋ ਬੈਨੀਫਿਟ ਵੀ ਹੈ, ਨੁਕਸਾਨ ਵੀ ਹੈ, ਦੋਨੋ ਚੀਜ਼ਾਂ ਹੀ ਹੈ। ਹਾਂਜੀ ਉਹ ਤੇ ਹੈ।
ਹਾਂ ਬਾਈ ਆ ਪਲੇ ਜਿਵੇਂ ਟੀ ਵੀ ਮੋਬਾਇਲ ਹੁੰਦੇ ਸੀ, ਪਹਿਲੇ ਆਪਾਂ ਜ ਦੇਨ ਕ
ਹੁਣ ਮਗਰ
ਨ ਲੱਗਦੀਆਂ ਸੀ ਨਾ ਬੰਦਾ ਬਹੁਤ ਜ਼ਿਆਦਾ ਟੀ ਵੀ ਦੇਖੇ, ਤਾਂ ਕਰਕੇ ਲੱਗਦੀਆਂ ਸੀਗੀਆਂ।
ਇਹ
ਦੋ ਤਿੰਨ ਦਾ ਬੱਚਾ ਏ ਉਹਨੂੰ ਵੀ ਲੱਗ ਜਾਂਦੀ ਏ, ਅੱਜ ਕੱਲ ਤਾਂ ਐਨਕ। ਹਾਂ, ਉਹ ਤਾਂ ਹੈ ਈ ਏ।
ਹੂ
ਸਾਡੇ ਆਪ ਬੱਚਿਆਂ ਦਾ ਲੱਗਦਾ ਮੈਨੂੰ ਵੀ ਐਨਕਾਂ ਦੀ ਤਿਆਰੀ ਆ, ਜਿਵੇਂ ਉਹਨਾਂ ਦੀ ਹਰਕਤ ਵਾ ਨਜ਼ਰ ਟਿਕਾਨੇ ਜੀ, ਉਹੀ ਹੈ ਨਾ। ਇਕ ਲਾਈਟ ਬੰਦ ਕਰਕੇ ਦੇਖਣਾ ਵੀ ਗ਼ਲਤ ਏ, ਜਿਵੇਂ ਮੋਬਾਇਲ ਰਾਤੀ ਲੈ ਲ ਲਿਆ ਲੇਖਾ ਬੰਦ ਹੈ ਕੁੱਛ ਐ, ਸੋਸ਼ਲ ਮੀਡੀਆ ਲਾ ਲਿਆ ਉਹਨਾਂ ਨੇ। ਉਹ ਦੇਖਦੇ ਰਹਿਣਾ, ਉਹਨੂੰ ਉਹਦੇ ਨਾਲ ਕੀ ਹੁਣ ਤੱਕ ਵੱਡਾ ਛੋਟਾ ਜਿਹੜਾ ਮਰਜ਼ੀ ਹੈ, ਬੇਸ਼ਕ ਬੱਚਾ ਕਿ ਵੱਡਾ ਹੈ। ਜਿਹੜਾ ਦੇਖਦੇ ਆਂ ਰਾਤੀ ਲਾਈਟਾਂ ਬੰਦ ਕਰਕੇ, ਲੇਟ ਕੇ, ਉਹਦੇ ਨਾਲ ਅੱਖਾਂ ਖ਼ਰਾਬ ਹੁੰਦੀਆਂ ਹੀ ਹੁੰਦੀਆਂ। ਹਾਂ ਹਾਂ, ਉ ਤੇ ਹੈਈ ਹੈ ਜੇ ਕਿਸੇ ਦੇ ਸਪੈਕਸ ਲੱਗੀ ਵੀ ਹੈ, ਜੇ ਉਹ ਨਾ ਵੀ ਲਾਵੇ, ਤਾਂ ਹੋਰ ਵੱਧ ਜਾਂਦਾ ਫਿਰ
ਹੂ
ਹੂ, ਸਾਰਾ ਦਿਨ ਦੇਖਣਾ ਏ ਨਾ, ਇੱਕ ਤਾਂ ਹੈ ਨੀ, ਵੀ ਚੱਲ ਆਪਾਂ ਅੱਧਾ ਘੰ ਚੱਲਿਆ ਚੱਲ, ਕੋਈ ਗੱਲ ਨੀ ਜੀ। ਦੇਖਣਾ ਵੀ ਸਾਰਾ ਦਿਨ ਏ, ਹੁਣ ਛੁੱਟੀਆਂ ਹੋ ਜਾਣ, ਤਾਂ ਤਾਂ ਸਾਰਾ ਦਿਨ ਹੀ ਲੱਗਿਆ ਰਹਿੰਦਾ ਏ। ਫੋਨ ਤੇ ਬੰਦਾ
ਹੂ ਹੋਰ
ਬੇਸ਼ੱਕ ਆਪ ਹੋਏ ਵੱਡਾ ਹੋਵੇ, ਜੇ ਕੰਮ ਨੀ ਹੈਗਾ, ਅਗਲਾ ਤਾਂ ਵੀ ਲੱਗਿਆ ਰਹਿੰਦਾ।
ਹਾਂ, ਉਹ ਤੇ ਹੈ ਈ ਏ।
ਜੇ ਕੰਮ ਨੀ ਕਰਨਾ ਵਿਹਲਿਆ ਚਲੋ ਜੇ ਮੋਬਾਇਲ ਲੈ ਲੋ ਜੀ। ਕੋਈ ਕੰਮ ਏ ਬੱਚੇ ਨੇ ਕਰਨਾ ਤਾਂ ਮੋਬਾਈਲ ਲੈ ਲੋ ਜੀ। ਫਿਰ ਮੋਬਾਇਲ ਲੈ ਲਿਆ ਕਰ ਲਿਆ ਫੇਰ ਉਹ ਨਜ਼ਰ ਤਾਂ ਉੱਥੇ ਹੀ ਸੀਗੀ ਨਾ। ਨਜਰ ਤੇ ਤਾਂ ਫਿਰ-
ਤੇ ਹੋਰ
ਹਾਂ ਉਹ ਡਿਪੈਂਡ ਹੋਗੇ ਜੀ ਹੁਣ ਉਸ ਤੇ
ਸਾਡੇ ਗੁਆਂਢ ਚ ਮੋਬਾਇਲ ਤੇ
ਹ ਉਹ ਫੇਰ ਉਹ ਗ਼ਲਤ ਐ ਨਾ ਜੀ ਉਹ ਤਾਂ ਗ਼ਲਤ ਏ। ਇਹਨੇ ਖਵਾਉਣਾ ਉਹਨਾ ਨੂੰ ਸਮਝ ਹੀ ਨਹੀਂ ਆ ਰਹੀ ਖਾ ਕੇ ਰਿਹਾ। ਹੂੰ ਉਹ ਤੇ ਹੈ, ਨੈਟ ਨਾ ਚਲੇ ਤੇ ਅਗਲਾ ਕਹੇਗਾ ਮੈਂ ਤੇ ਰੋਟੀ ਵੀ ਨਹੀਂ ਖਾਂਦਾ ਜੀ। ਹਾਂ ਹੋ ਕਹਿਦੇ ਆ ਠੀਕ ਹੈ ਨਾ ਨਾਲ ਬੱਚਾ ਜੇ ਜਿਹੜਾ ਜਿਆਦਾ ਚਲਾਉਂਦਾ ਹੋਏਗਾ ਤੁਸੀਂ ਦੇਖਣਾ ਚਿੱ ਚਿੜਾ ਬਣੀ ਜਾਏਗਾ ਘਰ ਕਲੇੇਸ਼ ਹਰ ਟਾਈਮ ਲੜਨਾ ਨਿੱਕੀ- ਨਿੱਕੀ ਗੱਲ ਤੇ ਰੁੱਸਣਾ ਉਹਨਾਂ ਦਾ
ਹੂੰ ਇਹ ਤਾਂ ਹੈ।
ਹਰ ਬੱਚੇ ਦਾ ਘਰ ਇਹੀ ਐ ਵੱਡਾ ਛੋਟਾ ਬੱਚਾ ਵੱਡਾ ਐ। ਜਾਂ ਕੋਈ ਵੀ ਵੱਡਾ ਬੰਦਾ ਵੀ ਐ ਤੇ ਬਣੇਗਾ ਈ ਬਣੇਗਾ। ਕਿਉਂਕਿ ਉਹ ਉਹਦੇ ਅੰਦਰ ਫੇਰ ਦੇਖੋ ਸਾਰਾ ਦਿਨ ਮੋਬਾਇਲ ਧੱਸਿਆ ਵਾ ਕੁਛ ਵੀ ਐ। ਦੋ ਮਿੰਟ ਮੋਬਾਇਲ ਲੈਣਗੇ ਰੱਖਣ ਦੇ ਬਾਅਦ ਫਿਰ ਚੱਕ ਲੈਣਾ। ਪੰਜ ਮਿੰਟ ਵੀ ਨਹੀਂ ਰਹਿ ਸਕਦੇ ਮੇਰੇ ਹਿਸਾਬ ਫਿਰ ਤਾਂ ਕਈ ਬੱਚੇ ਨੇ, ਹਾਂਜੀ ਉ, ਇਕ ਮਿੰਟ ਵੀ ਕਹਿ ਤੇ ਨਾ ਭੱਜਿਆ ਤਾਂ ਪੰਜ ਮਿੰਟ ਤਾਂ ਵੀ ਨਾਲ ਹੀ ਲਿਆ। ਰੱਖਿਆ ਕੋਈ ਗੱਲ ਹੋਈ ਵ ਜਿਹੜਾ ਜੇ ਇੱਧਰੋਂ ਬਾਹਰ ਅੰਦਰ ਜਾਣਗੇ। ਆ ਕੇ ਫੇਰ ਮੋਬਾਇਲ ਚੱਕ ਲਿਆ, ਜੇ ਆਪਾਂ ਮਨਾ ਕਰਦੀਏ ਤਾਂ ਫੇਰ ਉਹਨਾਂ ਨੂੰ ਗੁੱਸਾ ਲੱਗਦਾ ਸਾਰਾ। ਆਹ ਹਾਂ ਹਾਂ ਚਲੋ
ਤੀਜਾ
ਹਾਂਜੀ ਹਾਂਜੀ ਹਾਂਜੀ ਠੀਕ ਏ ਹਾਂਜੀ- ਹਾਂਜੀ।